ਸਸ਼੍ਰੀ ਕਾਲ ਭਾਜੀ
ਐਲੋ‌, ਸਸ਼੍ਰੀ ਕਾਲ ਓਰ ਠੀਕ ਓ, ਐਲੋ ਠੀਕ ਓ ਹੋਣ? ਵਧੀਆ-ਵਧੀਆ, ਤੁਸੀਂ ਦੱਸੋ?
ਮੈ ਤਾਡੇ ਕੋਲ ਏਕ ਗੱਲ ਪੁੱਛਣੀ ਸੀ
ਹਾਂਜੀ ਪੁੱਛੋ
ਦੀ ਫਾਸਟ ਫੂਡ ਖਾਣ ਦੇ ਕੀ ਨੁਕਸਾਨ ਹੈਗੇ ਨੇ?
ਕਿਦੇ
ਫਾਸਟ ਫੂਡ ਖਾਣ ਦੇ ਕੀ ਨੁਕਸਾਨ ਹੈਗੇ ਨੇ ਤੇ ਕੀ ਫੈਦੇ ਹੈਗੇ ਨੇ, ਮੈਨੂੰ ਦੱਸਣਾ ਕੁੱਛ ਏਦੇ ਬਾਰ
ਦੇਖੋ, ਫੈਦਾ ਦੇਖੋ ਕੋਛ ਹੈ ਨੀ।
ਜੀ ਐ ਤਾਂ ਗੱਲ ਏ
ਫੈਦਾ ਤੇ ਹੈਗਾ ਬੱਸ ਮੂੰਹ ਦਾ ਸਵਾਦ ਹੈਗਾ ਬੱਸ, ਤਸੱਲੀ ਆਸਤੇ, ਬਈ ਬੜਾ ਸੁਵਾਦ ਹੈਗੈ। ੲੈਦੇ ਚ ਐਸੀੇ ਬਮਾਰੀਆ ਹੈਗੀਆ ਨੇ, ਏਕ ਤੇ ਮੋਟਾਪਾ ਜਲਦੀ ਆਦੈ
ਹਾਂਜੀ-ਹਾਂਜੀ
ਹੋਰ, ਕੀ ਕੈੰਦੇ ਨੇ, ਹਾਟੈਕ ਹੋ ਗੇਆ
ਓਤਾ ਮੋਟਾਪਾ ਓਨੂੰ ਆਦਾ ਜਿਨੂੰ ਲੱਗੇ, ਜਿਨੂੰ ਲੱਗੇ ਨਾ ਨੂੰ ਓਕੀ ਮੋਟਾਪਾ ਆਣਾ
ਕਿਓ, ਜੇੜਾ ਖਾਏਗਾ ਓਨੂੰ ਮੋਟਾਪਾ ਆਣਾ ਈ ਆਣਾ ਬਰਗਰ ਖਾ ਲੇ ਬਰਗਰ ਖਾਣ ਆਸਤੇ ਅਗਰ ਇੱਕ ਬੰਦਾ ਬਰਗਰ ਖਾਂਦੈ ਨਾ ਘੱਟ ਤੋਂ ਘੱਟ ਦੋ ਕਿਲੋਮੀਟਰ ਪੈਦਲ ਚੱਲਣਾ ਚਾਹੀਦੈ ਉਹਨੂੰ, ਹਾਂ ਹਾਂ ਜੇ ਅਗਰ ਬੈ ਕੇ ਖਾਓਗੇ ਮੋਟਾਪਾ ਵਜ਼ਨ ਜਲਦੀ ਵਧ ਜੇ ਇੰਨਾ ਜਲਦੀ ਵੱਧੇਗਾ, ਫੇਰ ਬਿਮਾਰੀਆਂ ਵੀ ਜਲਦੀ ਲੱਗਣਗੇ। ਜੇ ਇੱਕ ਵਾਰੀ ਮੋਟਾਪਾ ਵੱਧ ਗਿਆ ਤੇ ਘਟਾਣਾ ਮੁਸ਼ਕਲ ਹੋ ਜਾਣੈ। ਬਾਕੀ ਸਾਡਾ ਕਹਿਣਾ ਤੇ ਹੈਗੈ ਬਈ ਫਾਸਟ ਫੂਡ ਬਿਲਕੁਲ ਬੇਕਾਰ ਹੈਗੈ ਜੇ।
ਐ ਤੇ ਸਹੀ ਕਿਹਾ ਤੁਸੀਂ।
ਬਿਮਾਰੀਆਂ ਹੈਗੀਆਂ ਨੇ, ਜੇ ਅਗਰ ਤੁਹਾਡੇ ਕੋਲ ਪੈਸਾ ਜਾਦੈ ਤੇ ਖਾਈ ਚੱਲੋ ਤੇ ਡਾਕਟਰਾਂ ਦੇ ਦੇਈ ਚੱਲੋ।
ਹੋਰ ਇਹ ਤੇ ਗੱਲ ਏ
ਤੇ ਕੀ ਕਹਿੰਦੇ ਨੇ, ਤੁੂਸੀ ਖਾਂਦੇ ਓ?
ਨਾ -ਨਾ, ਆਪਾਂ ਤੇ ਜਿੰਮ ਜਾਈਦੀ ਏ ਤੇ ਓ ਫੇਰ ਜਾ ਕੇ ਸਾਰਾ, ਸਾਰਾ ਕੁਛ ਛੱਡ ਤਾ।
ਨਈ- ਨਈ, ਪਤਾ ਕੀ ਏ ਫਾਸਟ ਫੂਡ ਤੇ ਬੰਦ, ਬਾਏ ਕਾਟ ਕਰੋ ਆਪਣਾ ਸੋਇਆਬੀਨ ਖਾਓ, ਸੋਇਆਬੀਨ ਦੀ ਦਾਲ ਖਾਓ ਉਬਾਲ ਕੇ। ਛੋਲੇ ਖਾਓ ਭੁੰਨੇ ਹੋਏ, ਬਾਕੀ ਫਾਸਟ ਫੂਡ ਨੀ ਖਾਣਾ ਚਾਹੀਦਾ ਪਤੈ ਇਹ ਗੱਲ ਮੈਦੇ ਨਾਲ ਇੱਕ ਤੇ ਕਬਜ ਹੁੰਦੀ ਏ।
ਮੈਦਾ ਹਾਰਟ ਬੀਟ ਥੋੜ੍ਹੀ ਤੇਜ਼ ਕਰ ਦੇਗਾ ਤੁਵਾਨੂੰ ਚੱਲਣ ਲਈ ਦਿੱਕਤ ਹੋਏਗੀ, ਸਾਹ ਚੜ੍ਹੇਗਾ ਥੋੜ੍ਹੀ ਦੇਰ ਥੋੜ੍ਹੀ- ਥੋੜ੍ਹੀ ਦੇਰ ਤੱਕ।
ਭੱਜ ਨਹੀਂ ਸਕਦੇ ਤੁਸੀਂ।
ਹਾਂ ਬਸ ਕੁਲ ਮਿਲਾ ਕੇ ਨੁਕਸਾਨ ਈ ਹੈਗੇ ਨੇ।
ਹਾਂ ਨੁਕਸਾਨ ਬਾਕੀ ਫੈਦਾ ਤਾਂ ਇਹੀਓ ਹੈਗੈ ਬਈ ਜਿਵੇਂ ਸੁਵਾਦ ਹੈਗੈ ਨਾ ਸੁਵਾਦ ਤੋਰ ਤੇ ਖਾਓ। ਇੱਕ ਬਾਈਟ ਬੜੀ ਹੁੰਦੀ ਏ ਬਸ ਸਵਾਦ ਤੌਰ ਤੇ, ਹੁਣ ਕਈ ਲੋਕੀ ਪੇਟ
ਪੇਟ ਭਰ- ਭਰ ਕੇ ਖਾਓਗੇ ਉਹ ਤਾਂ ਸਰੀਰ ਜਾ ਕੇ ਅੰਦਰ ਨੁਕਸਾਨ ਹੀ ਕਰੇਗਾ ਨਾ। ਕਿੱਧਰ ਨਾ ਕਿੱਧਰ ਜਾ ਕੇ ਨੁਕਸਾਨ ਤੇ ਕਰਨਾ ਈ ਕਰਨੈ ਉਹਨੇ।
ਨਈ- ਨਈ, ਉਹਨੇ ਸਾਰੀ ਬੋਡੀ ਡੈਡ ਕਰ ਦੇਣੀ ਏ। ਦਿਮਾਗ ਹੈ ਨੀ, ਤੁਸੀਂ ਮੈਗੀ ਵੇਖ ਲੋ, ਮੈਗੀ ਖਾਓ ਨੀਰਾ ਉਹ ਹੈਗਾ ਜੇ, ਮੈਦਾ ਹੈਗੈ, ਨੀਰਾ ਬੇਕਾਰ ਮੈਦਾ ਹੈਗੈ। ਕਿਡਨੀਆਂ ਫੇਲ ਕਰਦੈ।
ਜਾਦਾ ਗੱਲ ਏ, ਹੁਣ ਮੈਂ ਮੈਗੀ ਦੀ ਇੰਸਟਾਗ੍ਰਾਮ ਤੇ ਵੀਡੀਓ ਵੇਖੀ ਓਨਾਂ ਨੇ ਮੈਗੀ ਨੂੰ ਮਾਈਕ੍ਰੋਸਕੋਪ ਨਾਲ ਵੇਖਿਐ, ਓਦੇ ਅੰਦਰ ਕੀੜੇ ਨਿਕਲੇ।
ਓ ਤੇ ਹੈ ਈ ਏ। ਕੀੜੇ ਹੁੰਦੇ ਈ ਨੇ, ਓ ਮੈਦੇ ਚ ਕੀੜੇ ਈ ਹੁੰਦੇ ਨੇ ਹੋਰ ਕੀ ਹੁਂਦੈ, ਐ ਮੈਦੇ ਚ ਮੈਂਦਾ ਖਾਨ ਦਾ ਕੋਈ ਫੈਦਾ ਨੀ ਹੈਗਾ, ਐਸ ਤੋਂ ਵਧੀਆ ਰੋਟੀ ਖਾ ਲੋ ਰੋਟੀੇ ਏਚ ਗੂਨ ਹੈਗੇ ਨੇ, ਫਾਸਟ ਫੂਡ ਮ ਜੇੜਾ ਮਰਜੀ ਫਾਸਟ ਫੂਡ ਚੱਕ ਕੇ ਵੇਖ ਲੋ ਮੈਦਾ ਈ ਹੋਏਗਾ ਓਦੇ ਚ। ਜੇੜਾ ਮਰਜੀ ਕੋਈ ਵੀ ਚੀਜ ਲੈ ਲੋ ਚੌਮਿਨ ਲੈਲੋ ਮੈਦਾ, ਸਪਰਿੰਗ ਰੋਲ ਲੈਲੋ ਮੈਦਾ।
ਹੁਨ ਬਾਰ ਕੀ ਬਨਾ ਰੇ ਨੇ, ਕੀ ਨਈ ਬਨਾ ਰੇ ਈ ਕੈੜੇ ਤੇਲ ਚ ਬਨਾ ਰੇ ਨੇ, ਕੀ ਓ ਜੀ ਬਨਾ ਰੇ ਨੇ ਨੇ ਓਹ ਸਾਨੂੰ ਥੋੜਾ ਨਾ ਪਤੈ, ਹੁਨ ਘਰ ਓ ਆਜੋ ਤੂਸੀ
ਤੇਲ ਪਤਾ ਕੇੜਾ, ਸਭ ਤੋ ਸਸਤੇ ਆਲਾ ਯੂਜ਼ ਕਰਦੈ, ਤੂਆਨ ਦੱਸ ਕੇ ਥੋੜੀ ਕਰੇਗਾ ਬਈ ਆ ਕਰਦਾ ਪੇਆ। ਔਰ ਓ ਤੇਲ ਵੀ ਐਸਾ ਕਰਦੇ ਨੇ, ਪ ਅ ਤੇਲ ਵੀ ਐਸਾ ਤਾ ਹੋਂਦਾ ਪਤਾ ਈ ਨੀ ਲਗਦਾ।
ਹੂੰ, ਮਨ ਮੈਂ ਵੇਖੇਆ ਅਜ-ਕਲ ਬਾਰ ਦੇ ਲੋਕ ਜਾਦਾਤਰ ਬਾਰ ਦਾ ਈ ਖਾਂਦੇ ਨੇ। ਜਿਵੇਂ
ਪ ਪੈਲੇ ਮੇਰੀ, ਮੇਰੀ ਗੱਲ ਸੁਨ, ਤੁਆਡੀ ਗੱਲ ਮੈਂ ਮੰਨ ਲੀ, ਤੁਸੀ ਕੈਂਦੇਂ ਬਾਰ ਦਾ ਖਾਂਦੇ ਨੇ ਜੇੜੇ ਬੰਦੇ ਬਾਰ ਦਾ ਖਾਂਦੇ ਨੇ, ਪੈਲੇ ਨੀ ਖਾਂਦੇ ਸੀ, ਪੈਲੇ ਹਸਪਤਾਲਾਂ ਚ ਭੀੜ ਹੁੰਦੀ ਸੀ। ਹੁਨ ਹਸਪਤਾਲਾਂ ਚ ਭੀੜ ਰੈਂਦੀ ਏ, ਡਾਕਟਰ, ਡਾਕਟਰ ਮਨਾ ਥੋੜੀ ਕਰਦੇ ਪਏ ਖਾਓ, ਔਰ ਸਾਡੇ ਗਾਕ ਬਣੇ ਰੋ।
ਹੋਰ
ਸਈ ਗੱਲ ਨੀ ਐ, ਓ ਜੇੜੀ ਚਟਨੀਆਂ ਵਗੈਰਾ ਨੇ ਐ ਕੇੜੀ ਅਸਲੀ ਹੈਗੀਆਂ ਨੇ, ਜੇੜੇ ਰਪੈ-ਰਪੈ ਆਲੇ ਪਾਉਚ ਆਂਦੇ ਨੇ।
ਹਾ ਓ ਅਸਲੀ ਟਮਾਟਰ ਦੇ ਥੋੜੀ ਨਾ ਬੱਨੇ ਹੋਏ ਨੇ, ਓ ਤਾ ਕੈਮੀਕਲ ਪਾਏ ਹੋਏ ਨੇ ਓਨਾ
ਆਰੇ ਚਾਲੀ-ਪੰਜਾਅ ਰਪਏ ਚਾਲੀ-ਪੰਜਾਅ ਰਪਏ ਕਿੱਲੋ ਓ ਹੋਗੇ, ਟਮਾਟਰ ਤੇ ਏਕੱ ਪਾਊਚ ਚ ਏਕੱ- ਏਕੱ ਟਮਾਟਰ ਦਾ ਜੂਸ ਓ ਕੱਡਨਾ ਸੋਚ ਜਿੰਨੀ ਪਾਉਚ ਏ ਭਰੇ ਐ, ਭਰੀ ਹੁੰਦੀ ਏ, ਨੀਰਾ ਕਲਰ ਹੁੰਦਾ ਜੇ, ਤੇ ਅਰਾੜੋੜ
ਅਰਾਰੋਡ ਕਲਰ ਹੋ ਗੇਆ, ਐ ਫਲੇਵਰ ਹੋ ਗੇਆ ਟਮਾਟਰ ਦਾ
ਆ ਫੇਰ ਕੇ, ਓ ਕਿਡਨੀਆਂ ਫੇਲ ਕਰੇਗੇ। ਫੇਰ ਡਾਕਟਰ ਕੋਲ ਭੱਜੋ, ਕਦੇ ਗਾਬੇ ਕੋਲ ਭੱਜੋ, ਤੇ ਕਦੇ ਕਿਸੇ ਕੋਲ ਭੱਜੋ। ਡਾਕਟਰਾਂ ਦਾ ਕੰਮ ਈ ਹੋਗੇਆ, ਡਾਕਟਰ ਕਦੀ ਮਣਾ ਥੋੜੀ ਕਰਦੇ ਨੇ ਫਾਸਟ ਫੂਡ, ਓ ਕੈ ਖਾਓ-ਪੀਓ, ਜ਼ਿੰਦਗੀ ਏੱਕ ਹੈਗੀ ਏ, ਓ ਐ ਨੀ ਪਤਾ ਬੀ ਅਪਣਾ ਨੂੰ ਨੁਕਸਾਨ ਕਰਾ ਰੇ ਸ਼ਰੀਰ ਦਾ। ਸਬ ਤੋ ਜਾਦਾ ਮਾਰ ਕਰਦੀ ਲੀਵਰ ਤੇ। ਕਿਓਕਿ ਓਨੂੰ ਪੁਚਦੇ ਵੀ, ਘਾੱਟ ਤੋ ਘਾੱਟ ਨਾ ਤੇੱਨ ਦੇੱਨ ਚਾਈਦੇ ਨੇ।
ਹਾ, ਤੇੱਨ ਦੇੱਨ ਚਾਈਦੇ ਨੇ ਪੱਚਨ ਨੂੰ। ਐ ਸਈ ਗਾੱਲ ਕੀਤੀ ਏ ਤੂਸੀ, ਹੁਨ ਬਾਰ ਦੇ ਲੋਕੀ ਕੇਹੋ ਜੀ ਗੰਦੇ ਤੇਲ ਈ ਬਨਾ ਰੇ ਨੇ, ਕੇਹੋ ਜਾ ਤੇਲ ਬਨਾ ਰੇ ਨੇ ਕਿੰਨਾ ਪੁਰਾਣਾ ਤੇਲ ਇਚ ਬਨਾ ਰੇ ਨੇ, ਕੇਹੋ ਜੀ ਓਨਾਂ ਦੀ ਓ ਵਰਾਇਟੀ ਹੈਗੀ ਏ ਕੋਛ ਨੀ ਪਤਾ ਸਾਨੂੰ, ਅੱਜ ਤੁਸੀ, ਅੱਜ ਤੁਸੀ ਆਈਓ ਘਾਰ ਬਨਾਓਗੇ
ਪਤਾ ਕੀ ਗੱਲ ਏ ਅੱਜ-ਕਲ ਓ ਜੇੜੇ ਦੁਕਾਨਦਾਰ ਹੈਗੇ ਨੇ, ਰੈਸਟੋਰੈਂਟ ਆਲੇ ਹੈਗੇ ਨੇ, ਐ ਸਾਰੇ ਨਾ ਤੇਲ ਕਰਦੇ ਨੇ ਸਬ ਤੋਂ ਸਸਤਾ ਯੂਜ਼, ਏਂਨਾ ਸਸਤਾ ਯੂਜ਼ ਕਰਦੇ ਨੇ ਬਈ ਬੰਦਾ ਨਾ ਈ ਖਾਏ ਤੇ ਵਦੀਆ ਹੈਗਾ।
ਹਾਂ-ਹਾਂ ਐ ਤਾਂ ਗੱਲ ਏ।
ਚਿਕਨਾਵਟ ਨੀ ਕੋਈ ਕੁਛ ਨੀ ਕੋਈ ਵੀ ਚੀਜ਼ ਖਾ ਲੋ ਬਾਜ਼ਾਰ ਦੀ ਵੈਸੇ ਖਾਣੀ ਨੀ ਚਾਈਦੀ। ਪੇਲੀ ਗੱਲ ਤਾਂ ਹੈਗੀ ਏ ਪਤਾ ਨੀ ਕਿਵੇਂ ਬਣਾਦੇ ਕਿਵੇਂ ਨਈ ਬਣਾਦੇ ਸ਼ਰੀਰ ਦੇ ਕੋ ਸ਼ਰੀਰ ਸਈ ਏ ਤੇ ਸਭ ਐ ਕਰਕੇ ਮੇਰੀ ਤਰਫੋਂ ਤੇ ਬਾਏਕਾਟ ਹੈਗਾ ਫਾਸਟ ਫੂਡ ਬਿਲਕੁਲ ਵੀ। ਸਾਡੇ ਹੁਣ ਓਣ ਆਣ ਵਾਲੇ ਬੱਚੇ ਹੈਗੇ ਨੇ ਓਨਾਂ ਨੂੰ ਦਿਖਾਣਾ ਨੀ ਬੀ ਏ ਚੌਮਿਨ ਹੈਗੀ ਏ ਬਰਗਰ ਏ। ਓਨਾਂ ਨੂੰ ਦੱਸਣੇ ਨੀ, ਬੰਦਾ ਵੱਧੀਆ-ਵੱਧੀਆ ਚੀਜ਼ਾਂ ਖਾਏ। ਬੰਦਾ ਵਦੀਆ-ਵਦੀਆ ਚੀਜ਼ਾਂ ਖਾਏ ਹੋਰ ਕੀ।
ਹੋਰ, ਬਸ ਅੱਜ-ਕੱਲ ਦੀ ਜਨਰੇਸ਼ਨ ਨੂੰ ਤਾਂ ਦੱਸੋ ਈ ਨਾ ਜੇੜੇ ਨਵੇਂ-ਨਵੇਂ ਬੱਚੇ ਆਏ ਨੇ। ਓਨਾਂ ਨੂੰ ਦੱਸੋ ਈ ਨਾ ਵੀ ਆ ਚੀਜ਼ ਕੀ ਹੁੰਦਾ ਕੀ ਨਈਂ ਹੁੰਦਾ।
ਓ ਕਿਉਂ ਖਾਂਦੇ ਨੇ ਕਿਉਂਕਿ ਓਨਾਂ ਨੇ ਜਿਵੇਂ ਅੱਜ-ਕੱਲ ਦੇ ਵਿਆ ਹੋ ਰੇ ਨਾ ਨਾ-ਨਾ-ਨਾ ਅੱਜ-ਕੱਲ ਦੇ ਵਿਆ ਹੋ ਰੇ ਨਾ ਵਿਆ ਹੋਏਆ ਚਾਏ ਪੇਟ ਚ ਬੱਚਾ ਵੀ ਹੋਏ ਨਾ ਤਾਂ ਵੀ ਫਸਟ ਫੂਡ ਖਾ ਲੈਂਦੇ ਨੇ, ਖਾ ਲੈਂਦੇ ਨਾ ਮਾਵਾਂ? ਫੇਰ ਜਦੋਂ ਬੱਚਾ ਹੋ ਜਾਂਦਾ ਉਸ ਤੋਂ ਬਾਦ ਫੇਰ ਫਾਸਟ ਫੂਡ ਖਾਨੈ। ਫੇਰ ਜੇ ਬੱਚੇ ਸਾਮਨੇ ਖਾਊਗਾ ਓ ਫੇਰ ਪਿੱਛੇ ਕਿਉਂ ਹਟੇਗਾ ਓ ਵੀ ਕਹੇਗਾ ਮੈਂ ਵੀ ਖਾਂਨਾ। ਬੀ ਮੇਰੀ ਮਾਂ ਖਾ ਰੀ ਮੇਰਾ ਬਾਪ ਪੂ ਖਾ ਰਿਆ ਐ ਮੈਂ ਤੇ ਮੈਂ ਤੇ ਖਾਵਾਂਗਾ ਈ। ਓ ਫੇਰ ਨੁਕਸਾਨ ਨੀ ਵਿਕਦੇ ਫੇਰ ਓ ਜਦੋਂ ਨੁਕਸਾਨ ਕਦੋਂ ਹੁੰਦੇ ਨੇ ਜਦੋਂ ਧੀਰੇ-ਧੀਰੇ-ਧੀਰੇ-ਧੀਰੇ ਬਿਮਾਰੀ ਵੱਦ ਜਾਂਦੀ ਐ ਨਾ ਹਾਂ ਹੁਨ ਕਿਡਨੀ ਫੇਲ ਹੋ ਗੀਏ। ਫੇਰ ਪਤਾ ਲੱਗਦਾ ਓ ਹੋ ਐੇਨੇ ਤੇ ਮੈਦਾ ਈ ਬੜਾ ਖਾਦਾ ਹੋਏਆ।
ਹਾਂ ਏ ਤਾਂ ਗੱਲ ਏ ਹੋਰ ਆਪਨੀ ਗਲਤੀ ਨੀ ਵੇਖਦੇ ਕਿ ਅਸੀਂ ਖੁਆਏਆ।
ਹਾਂ। ਪਤਾ ਕੀ ਬਾਚੋ ਪਛਤਾਵਾ ਹੈਗਾ ਹੋਰ ਕੋਈ ਗੱਲ ਨੀ ਕਿਓਂਕੇ ਇੱਕ-ਇੱਕ ਵਾਰੀ ਜੋ ਰੱਬ ਨੇ ਚੀਜ਼ ਦਿੱ ਤੀ ਹੋਈ ਨਾ ਕਿਡਨੀ, ਲੀਵਰ ਐ ਰੱਬ ਦੀ ਦੇਨ ਹੈਗੀ ਐ ਏਨੂੰ ਆਪਾਂ ਸਈ ਰੱਖਨਾ ਚਾਈਦੈ। ਬਸ ਏਹੀ ਚੀਜਾਂ ਖਾਓ ਫਾਸਟਫੂਡ ਪਤਾ ਨੀ ਕਿੱਦਰੋਂ ਆਏਆ ਕਿੰਨੇ ਬਨਾਏਆ? ਮੇਰੀ ਗਟੀਆ ਚੀਜ਼ ਹੈਗੀ ਬੁਕਾਰ ਘਾਟਾ ਮੇਰੀ ਤਰਫੋਂ ਤੇ ਬਾਏ ਘਾਟ ਹੈਗੀ ਐ। ਨਈਂ ਖਾਣੈ ਚਾਈਦੇ। ਹੁਨ ਤੁਸੀਂ, ਤੁਸੀਂ ਓ ਟਮਾਟਰ ਸੂਪ ਵੇਖਾ ਹੈਗਾ? ਸੁਨੇਆ ਟਮਾਟਰ ਸੂਪ ਹੋ ਗਿਆ ਨੀਰਾ ਅ ਅ ਅਰਾ ਰੋਡ ਤੇ ਨੀਰਾ ਓ ਮੈਦਾ ਈ ਹੈਗਾ।
ਹਾਂਜੀ ਹੁਨ ਤੁਸੀਂ ਐ ਵੇਂਖਲੋ ਐ ਕੀ ਕੈਂਦੇ ਨੇ? ਹਾਂਜੀ।
ਤੁਸੀ ਮਨਚੂਰੀਅਨ ਖਾਦੈ?
ਖਾਦੈ।
ਨੀਰਾ-ਨੀਰਾ ਓ ਹੈਗਾ ਸੋਏਆ ਸੋਸ ਹੈਗੀ ਏ ਤੇ ਅਰਾ ਰੋਡ। ਤੇ ਜਿਮਾ ਟੈਟ ਓ ਹੈਗੀ ਜੇ ਜੇੜਾ ਜਿਮ ਤੇ ਸੁਵਾਦ ਦਿੰਦਾ ਹਾਂ, ਨੀਰਾ ਕਿਡਨੀਆਂ ਫੇਲ ਕਰਨ ਦੇ ਹੈਗੇ ਨੇ ਸਾਰੇ ਕਿਡੀਆਂ-ਕਿਡਨੀਆਂ ਤੇ ਮਾਰ ਕਰਦੇ ਨੇ।
ਹਾਂਜੀ ਹੁਨ ਕੀ ਕਰ ਸਕਨੇ ਆਂ ਅੱਜ-ਕੱਲ ਦੀ ਜਨਰੇਸ਼ਨ ਰੁਕਦੀ ਥੋੜੀ ਨੈ। ਚਾਹੇ ਜਿੰਨਾ ਮਰਜ਼ੀ ਸਮਝਾ ਲੋ ਓਨਾਂ ਨੂੰ ਤਾਂ ਮੂੰਹ ਦਾ ਟੇਸਟ ਚਾਈਦਾ ਬਈ ਟੇਸਟ ਵਦੀ ਵਦੀਆ ਆ ਰਿਆ ਆਪਾਂ ਤਾਂ ਖਾਵਾਂਗੇ।
ਓ ਤੇ ਖਾ ਆਰੇ ਪਤਾ ਕੀ ਗੱਲ ਐ ਬੱਚੇਆਂ ਨੂੰ ਸੁਧਾਰ ਨੀ ਸਕਦੇ ਓ ਕੈਂਦੇ ਬਈ ਪਤਾ ਕੀ ਅੱਜ-ਕੱਲ ਬੱਚੇ ਵੀ ਨੀ ਹੋ ਰਹੀ ਇਸ ਕਾਰਨ ਅਗਰ ਮੈਦਾ ਖਾਂਦੇ ਨਾ ਅੱਜ-ਕੱਲ ਦੀ ਜਨਰੇਸ਼ਨ ਤੇ ਅੱਗੇ ਬਾਲ ਬੱਚੇ ਚ ਦਿੱਕਤ ਹੁੰਦੀ ਐ ਤੇ ਸਾਡੀ ਤਰਫੋਂ ਨੀ ਖਾਣੇ ਚਾਈਦੇ। ਕਿਉਂਕਿ ਨਾ ਨੁਕਸ ਵਦੇ ਨਈਂ ਮੈਂ ਖਾ ਲੈਂਨਾ ਓ ਵੀ ਨਈ ਪਤਾ ਈ ਮੈਂ ਤੇ ਖਾ ਲੈਂਣਾ, ਓ ਵੀ ਸੁਵਾਦ ਤੌਰ ਤੇ ਵਿਚ ਕਦੀ ਕਦਾਰ ਹੋ ਗਿਆ। ਜਿਵੇਂ ਮਨ ਮਨ ਕਰਦਾ ਵੇ ਤੇ ਖਾ ਲਿਆ, ਨਈ ਤੋ ਨਈ।
ਮੈਂ ਮੈਂ ਤੇ ਕਦੇ ਕਦੇ ਨੀ ਖਾਂਦਾ ਹੁਣ। ਮੈਂ ਇਸ ਸਾਲ ਤੋਂ ਛੱਡਿਆ ਹੋਇਆ ਕਿਉਂਕਿ ਜਿੰਮ ਜਾਣਾ ਸਟਾਟ ਕਰਤਾ, ਹੁਣ ਮੈਂ ਆਪਣੀ ਡਾਇਟ ਤੇ ਧਿਆਨ ਡਾਈਟ ਦੀ ਤਰਫ਼ ਧਿਆਨ ਦਿੰਨਾ।
ਵਧੀਆ ਗੱਲ ਐ। ਹੋਰ ਕੋਈ ਨਵੀਂ ਤਾਜੀ, ਦੇਖੋ ਮੇਰੀ ਗੱਲ ਸੁਣੋ। ਜੜਾ ਐ ਜੇੜੀ ਓ ਹੈਗੀ ਐ ਓ ਵਾਈਟ ਵਾਈਟ ਜੀ ਕੇੜੀ ਸੋਸ ਹੈਗੀ ਏ।
ਓ ਮਿਉਨੀਸ।
ਹਾਂ ਮਿਉਨੀਸ, ਨਿਰਾ ਰਫੈਂਡ ਹੈਗਾ ਸਸ
ਹਾਂ, ਰੀਫੈਂਡ। ਰਿਫੈਂਡ ਤੇ ਹਲਕਾ ਦੁੱਧ ਪਾ ਦਿੰਦੇ ਨੇ ਓਦੇ 'ਚ ਓਨੂੰ ਗ੍ਰੈਂਡ ਕਰ ਦਿੰਦੇ। ਤੇ ਨੇ ਤੇ ਓ ਬਣ ਜਾਂਦੀ ਏ। ਹੈਲੋ ਸਾਸਰੀਸਕਾਲ ਭਾਜੀ ਜੀ।